ਹਾਂਜੀ ਸਤਿ ਸ੍ਰੀ ਕਾਲ ਜੀ
ਸਾਸ ਸ਼੍ਰੀ ਕਾਲ ਭੈਨ ਜੀ, ਜੀ
ਹੋਰ ਕੀ ਹਾਲ ਏ
ਤੁਸੀ ਸੁਨਾਓ
ਬਸ ਵਧੀਆ, ਮੈਂ ਕਿਹਾ ਤੁਸੀ ਤਾ ਯਾਦ ਕਰਦੇ ਨੀ ਅਸੀ ਕਰ ਲਈਏ
ਹਾਂਜੀ-ਹਾਂਜੀ ਬਸ ਉਹ ਤੁਹਾਨੂੰ ਪਤਾ ਪਤਾ ਹੀ ਬੱਚੇ ਛੋਟੇ ਹਜੇ ਤੇ ਪਰੇਸ਼ਾਨ ਕਰਦੇ ਨੇ ਹੁਨ ਛੁੱਟੀਆਂ ਪੈ ਗਈਆਂ ਤੇ ਹੁਨ ਵੈਸੇ, ਪਰੇਸ਼ਾਨ ਕਰਦੇ ਰੇਂਦੇ ਸਾਰਾ ਦਿਨ ਏਦਰ ਉਦਰ
ਹੋਰ ਬਸ ਠੀਕ ਨੇ ਬੱਚੇ ਕਾਰ
ਹਾਂ ਸਭ ਠੀਕ ਠਾਕ ਵਧੀਆ
ਅੱਛਾ ਹੋਰ ਕੀ ਕਰਦੇ ਅਸੀਂ ਡਿਸਟਰਬ ਤਾਂ ਨਹੀ ਕੀਤਾ ਤੁਹਾਨੂੰ
ਨਹੀਂ ਨਹੀਂ ਓਦਾਂ ਹੀ ਬੈਠੇ ਦੇ ਸੀ ਬੱਚੇ ਉਹਨ ਸੁੱਤੇ ਸੀਗੇ ਹੋਰ ਤੁਸੀਂ ਸੁਣਾਓ ਤੁਹਾਡੇ ਇੱਧਰ ਕਿੱਦਾਂ
ਹਾਂ ਬਸ ਮੌਸਮ ਤਾਂ ਬਹੁਤ ਵਧੀਆ ਹੋ ਯਾਰ
ਹਮ
ਦਿਲ ਹਮ ਆਜ ਗਰਮੀ ਹੋ ਗਈ ਹੈ ਹਾਂ ਬਾਰਿਸ਼ ਸ਼ਾਹੀ ਕੱਲ ਬਹੁਤ
ਅੱਛਾ ਅੱਛਾ
ਕੱਲ੍ਹ ਸਾਰਾ ਦਿਨ ਮੌਸਮ ਵਧੀਆ ਰਿਹਾ ਠੰਡਾ ਬਿਲਕੁਲ ਅਜ ਧੁੱਪ ਝੜੀ ਤੇ ਗਰਮੀ ਹੋਗੀ
ਹਮ ਹਮ ਹੋਰ
ਹੋਰ ਬਸ ਹਾਂ ਬਸ ਆਵਾਂਗੇ ਲਗਾਵਾਂਗੇ ਬਸ ਚੱਕਰ ਹੋ ਨਾ ਵੇਖੋ ਕਿੱਥੇ ਜਾਂਦੇ ਆ
ਹਾਂ ਇਹ ਤਾਂ ਹੈ ਅਸੀਂ ਵੀ ਦੇਖੋ ਹਣ ਛੁੱਟੀਆਂ ਪਈਆਂ ਬਣਾਵਾਂਗੇ
ਹਾਂਜੀ ਹਾਂਜੀ ਹੋਰ ਬਸ ਹੋ ਗਏ ਫਰੀ ਚਾਹ ਪਾਣੀ ਤੋਂ
ਬਸ ਹੁਣੇ ਨਾ ਕਲੇ ਵਾਸਤੇ ਕੀ ਚਾਹ ਬਣਾਉਣੀ
ਅੱਛਾ ਪੀਂਦੇ ਨੀ ਚਾਹ ਤੁਸੀਂ
ਨਹੀਂ ਨਹੀਂ ਘੱਟ ਹੀ ਪੀਦੇ ਆਪਾਂ ਸ਼ਾਮ ਨੂੰ ਹੀ ਪੀਂਦੇ ਹੁੰਦੇ ਆ ਹਾਂ ਸਵੇਰੇ ਆ ਸ਼ਾਮ ਬੱਚੇ ਵੀੇ ਬੱਚੇ ਹੋਏ ਵੈਸੇ ਵੀ ਤੇ ਤੁਸੀਂ
ਅੱਛਾ ਹੋਰ ਆਈਆਂ ਨੀ ਤੁਹਾਡੀਆਂ ਨਨਾਣਾਂ ਨੀ ਆਈਆਂ ਰਹਿਣ
ਨਹੀਂ ਨੇਲੇ ਤਾਂ ਨਹੀ ਉਹਨਾ ਨੇ ਹੇਮਕੂਟ ਸਰਦੀ ਬਣਾਈ ਦੀ
ਅੱਛਾ ਅੱਛਾ ਯਾਤਰਾ ਕਰਨ ਚਲੋ ਵਧੀਆ ਹਾਂ ਗੁਰੂ ਦੇ ਦਰ ਤੇ ਜਾਣਾ ਚਾਹੀਦਾ
ਸਹੀ ਗੱਲ ਹੈ। ਅਸੀਂ ਵੀ ਬਣਾਵਾਂਗੇ ਵੇਖੋ ਪ੍ਰੋਗਰਾਮ ਬਣਦਾ ਨੀ ਪਿਆ, ਦਰਬਾਰ ਸਾਹਿਬ ਜਾਈਏ।
ਦਰਬਾਰ ਸਾਹਿਬ। ਹਾਂ ਇਹ ਤਾਂ ਚੱਲ ਨੇੜੇ ਏ ਬੰਦਾ ਜਾਂਦਾ ਹਾਂ
ਹਾਂ।
ਤੁਹਾਡੇ ਤਾਂ ਨੇੜੇ ਪੈਂਦਾ ਹੈ ਸ਼ਾਇਦ ਹੈਨਾ ਦਰਬਾਰ ਸਾਹਿਬ, ਹਾਂ ਬਸ ਘਰੋਂ ਨਿਕ
ਨਹੀਂ ਨਿਕਲਿਆ ਜਾਂਦਾ ਨਾ। ਬਾਕੀ ਬਾਬੇ ਦਾ ਹੁਕਮ ਹੋਆ, ਉਦੋਂ ਹੀ ਜਾ ਸਕਦਾ ਬੰਦਾ।
ਸਹੀ ਗੱਲ।
ਤੁਸੀਂ ਸੁਣਾਓ ਹੋ ਗਏ ਵੇਲੇ?
ਹਾਂ ਸੀ ਹਾਂ ਵੇਲੇ ਹੀ ਸੀ ਮੈਂ ਵੀ, ਗੁੜੀਆਂ ਹੁਣ ਟਿਊਸ਼ਨ ਗਈ ਦੀ ਸੀ।
ਅੱਛਾ-ਅੱਛਾ।
ਬਸ ਤਾਂ ਥੋੜੀ ਦੇਰ ਫੋਨ ਮਿਲ ਜਾਂਦਾ ਏ, ਨੀ ਤਾਂ ਫੋਨ ਕਿੱਥੇ ਮਿਲਦਾ ਏ ਬੱਚਿਆਂ ਕੋਲੋਂ।
ਹਾਂਜੀ-ਹਾਂਜੀ। ਤੇ
ਓਨਲਾਈਨ, ਕੱਪੜੇ ਹਾਂ ਸਿੰਦੀ ਸੀ, ਬਸ ਹੁਣ ਤਾਂ ਬੰਦ ਹੀ ਹੋ ਗਿਆ ਸਮਝੋ। ਥੋੜੀ ਤਬੀਅਤ ਢਿੱਲੀ ਰਹਿੰਦੀ ਏ, ਫੇਰ ਬੰਦ ਕਰਤਾ ਸੀ ਕੰਮ ਆ ਜੀ।
ਅੱਛਾ-ਅੱਛਾ, ਹੋਰ ਕੋਈ ਕੰਮ ਸ਼ੁਰੂ ਕਰ ਲੋ, ਔਨਲਾਈਨ ਕਰ ਲੋ ਬਿਜਨੇਸ, ਉਹ ਵੀ ਅੱਜਕਲ ਔਨਲਾਈਨ ਕੱਪੜਿਆਂ ਦਾ ਕੰਮ।
ਲਾਈਨ ਬਿਜਨਸ ਕਰ ਲਈਏ ਕੋਈ ਨਾ ਕੋਈ ਹਾਂ।
ਹੋਰ ਔਨਲਾਈਨ ਇੰਨੇ ਬਿਜਨੇਸ ਤੁਹਾ, ਤੁਹਾਡੇ ਨਾਲ ਇੱਕ ਪਾ ਜੀ ਹੈਗੇ ਨੇ, ਉਹਨਾਂ ਨੇ ਡਰਾਈ ਫਰੂਟ ਦਾ ਕੰਮ ਸ਼ੁਰੂ ਕੀ
ਹਾਂਜੀ-ਹਾਂਜੀ, ਹ।
ਹੋਰ ਉਹਨਾਂ ਤੋਂ ਕਰਲੋ ਨਾਲ, ਮੈਂ ਵੀ ਉਹਨਾਂ ਨੂੰ ਕਿਹਾ ਦਾ ਸੀ, ਮੈਂ ਕਿਹਾ ਕੋਈ ਨੀ ਔਡਰ ਪਾਵਾਂਗੇ।
ਅੱਛਾ-ਅੱਛਾ, ਹਾਂ। ਮੈਂ ਦੇਖੋ ਵੇਖਦੀ ਪੀਆ। ਹਾਂ ਆਇਓ, ਉਹ ਡਰਾਈ ਫਰੂਟ ਦਾ ਕਰਦੇ ਹਾਂ, ਅਸੀਂ ਵੀ ਕੁਛ ਕਰਨਾ ਹੀ ਆ, ਕਰਾਂਗੇ ਦੇਖੋ ਕੱਪੜੇ ਦਾ ਦੇਖਣੇ ਆ। ਓਨਲਾਈਨ ਲੈ ਕੇ। ਓਨਲਾਈਨ ਹੀ ਸੇਲ ਕਰਦੀ ਆ
ਸੇਲ-ਪਰਚੇਸ ਵਦੀਆ
ਹੂੰ। ਹੋਰ। ਆਏ ਦੇਨ ਤੁਆਡੇ ਸਾਰੇ ਰਿਸ਼ਤੇਦਾਰ ਇਥੇ ਆਏ ਦੇਨ। ਤੁਸੀਂ ਨਈ ਆਏ ਬਸ, ਹਾਂ
ਬਸ ਬਨਾਨਾ ਸੀ ਪ੍ਰੋਗਰਾਮ, ਬਨਦਾ ਹੀ ਨਈ, ਹੂੰ।
ਬਸ ਅਪਨੇ ਘਰਾਂ ਚ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਏ।
ਸਹੀ ਗੱਲ ਆ, ਮੈਨੂੰ ਲੱਗਦਾ ਕੋਈ ਆ ਗੇਆ।
ਹੋਰ। ਕੀ ਬਨਾਯਾ ਅਜ ਦੁਪੈਰੇ?
ਅਸੀ ਅੱਜ ਪਨੀਰ ਵਾਲੀ ਰੋਟੀ ਬਨਾਈ ਸੀਗੀ।
ਅੱਛਾ-ਅੱਛਾ।
ਹਾਂਜੀ, ਹਾਂਜੀ। ਬ ਲੇਟ ਈ ਖਾਧੀ ਸੀ ਤੇ ਫੇਰ ਦੁਪੈਰ ਦਾ ਕੋਈ ਪ੍ਰੋ। ਪਨੀਰ ਦੀ ਭੁਜੀ ਬਨਾਈ ਸੀਗੀ। ਹਾਂਜੀ, ਹਾਂਜੀ, ਪਿਆਜ ਵੀ ਪਾਯਾ ਪਨੀਰ ਵੀ ਅਸੀਂ ਘਰ ਦਾ ਹੀ ਬਨਾਇਆ ਸੀਗਾ। ਸਾਡੇ ਕੋਲ ਮ, ਨਾ ਅਸੀਂ ਕੀ ਕੀਤਾ ਮਲਾਈ ਪੈਲੇ ਮੱਖਣ ਕੱਢ ਲਿਆ, ਤੇ ਜਦੋ ਮੱਖਣ ਅਸੀਂ ਧੋਤਾ, ਤੇ ਮ ਮਖਣ ਧੋ ਕੇ ਜੇੜੀ ਲੱਸੀ ਨਿਕਲੀ ਓਦੇ ਚ ਅਸੀਂ ਗਰਮ ਕਰਕੇ ਸਿਰ ਕਾ ਪਾਇਆ ਥੋੜਾ ਜਿਹਾ ਤੇ ਪਨੀਰ ਨਿਕਲ ਆਯਾ, ਤੇ ਓ ਪਨੀਰ ਦੇ ਅਸੀ ਰੋਟੀਆਂ ਬਨਾ ਲਈਆਂ।
ਵਾ, ਅਸੀ ਕਈ ਵਾਰ ਏਦਾਂ ਕਰ ਲੈਨੇ ਆ, ਹੂੰ।
ਹੋਰ ਤੁਸੀਂ ਸੁਨਾਓ? ਵਦੀਆ ਨਾ ਕੰਮ ਓ ਗਿਆ।
ਹੋਰ ਰੋਟੀ ਵੀ ਹੋ ਗਈ ਨਾਲ, ਨਾਲ ਘਿਓ ਦਾ ਵੀ ਕੰਮ ਹੋ ਗੇਆ। ਐ ਗਰਮੀ ਚ ਖੜਾ ਹੋਣਾ ਰਸੋਈ ਚ ਪੜ, ਅਸੀਂ ਬਨਾਏ ਸੀ ਅੱਜ ਰਾਜਮਾਂ, ਮਾਂ ਤੇ ਰਾਜਮਾਂ ਮਿਸ ਕਰਕੇ ਬਨਾਦੇ ਆ ਨਾ, ਨਾਲ ਚੋਲ ਹਾਂ।
ਹਾਂ, ਹੁਨ ਅਸੀਂ ਦੇਖਾਂਗੇ ਕੀ ਪ੍ਰੋਗਰਾਮ ਬਨੇਆ। ਰਾਤ ਦਾ
ਉਹੀਓ ਬਸ ਦਿਨ ਦਾ ਬਣਾਓ ਰਾਤ ਦਾ ਰਾਤ ਦਾ ਬਣਾਓ ਤੇ ਸਵੇਰ ਦਾ ਮੰ ਲੇਡੀਜ਼ ਨੂੰ ਹੀਓ ਟੈਨਸ਼ਨ ਰਹਿੰਦੀ ਕਿ ਬਣਾਉਣਾ ਕੀ ਹੈ ਔਰ
ਸਹੀ ਗੱਲ ਸਾਰਾ ਦਿ ਬਸ ਸੋਹੀ ਚ ਹੋਰ
ਲ ਲਗਾਓ ਚੱਕਰ ਇੱਧਰ
ਹਾਂਜੀ ਬਸ ਹੁਣ ਲਗਾਵਾਂਗੇ ਛੁੱਟੀਆਂ
ਅੱਛਾ ਤੁਹਾਡਾ ਵੀ ਓਨਲਾਈਨ ਹੈਗਾ ਅਸੀ ਕੋਈ ਬਿਜਨਸ ਹੈ ਨਾ
ਜ ਮੈਂ ਕਰਦੀ ਹ ਔਨਲਾਈਨ ਕੰਮ ਸੂਟਾਂ ਦਾ ਕੰਮ ਕਰਦੇ ਹਾਂ ਲੇਡੀਜ਼ ਨਹੀਂ ਵਧੀਆ ਬਹੁਤ ਵੈਸਟਰਨ ਲੇਡੀਜ਼ ਪੈਂਟ ਲੇਡੀਜ਼ ਦਾ ਵੈਸਟਰਨ ਚ ਹੈਗਾ ਵ ਸੂਟਸ ਵੀ ਹੈਗੇ ਆ ਹਾਂ ਮੈਂ ਪਾਉਂਗੀ ਪਿਕਸ ਵੇਖਣਾ ਤੁਸੀਂ ਅਗਰ ਤੁਸੀਂ ਵੀ ਕਰਨਾ ਸਟਾਰਟ ਤੁਹਾਨੂੰ ਵੀ ਦੱਸ ਦਾਂਗੇ
ਹਾਂ ਕਰਾਂ ਸਟਾਰਟ ਤਾਂ ਕਰਨਾ ਹੀ ਹੈ। ਕਿਉਂਕਿ ਵੇਲੇ ਰਖਾ ਗੁਜ਼ਾਰਾ ਗੁਜਾ ਨਹੀਂ ਹੁੰਦਾ। ਘਰਾਂ ਚ ਅੱਜ -ਕੱਲ ਜਿੰਨੇ ਕਮਾਨ ਜਿੰਨੇ ਖਾਣ ਵਾਲੇ ਨੂੰ ਨਾਂ ਹੀ ਕਮਾਉਣ ਵਾਲੇ ਹੋਣੇ ਚਾਹੀਦੇ ਨੇ। ਆਨਲਾਈਨ ਵੈਸੇ ਬਿਜਨਸ ਬਹੁਤ ਅੱਛਾ ਚੱਲਦਾ ਵੇ ਕੋਈ ਇਹਦੇ ਚ ਤੋਂ ਖਿਲਾਰੇ ਵਾਲਾ ਵੀ ਕੰਮ ਨੀ ਹੁੰਦਾ ਇਹਦੇ ਚ ਉਹ
ਆਨਲਾਈਨ ਟਰੱਸਟ ਮਤਲਬ ਸਟੀਰ ਬੰਦਿਆਂ ਤੋਂ- ਕੰਮ ਕਰੋ ਤੇ ਕੋਈ ਟੈਂਨਸ਼ਨ ਨਾ ਲ। ਕਾਲ ਨੇ।
ਹਮ।
ਕੋਈ ਨੀ ਤੁਹਾਨੂੰ ਮੈਂ ਦੱਸਾਂਗੀ ਤੁਸੀਂ ਵੀ ਸਟਾਰਟ ਕਰ ਲੈਣਾ ਆਪਣਾ।
ਹਾਂਜੀ ਹਾਂਜੀ ਤੁਹਾਡਾ ਮੇਕਅਪ ਦਾ ਵੀ ਹੈਗਾ ਸੀ।
ਹਾਂਜੀ ਹਾਂਜੀ ਉਹ ਵੀ ਮੈਂ ਕਰਦੀ ਹੁੰਦੀ ਹਾਂ। ਉਹ ਵੀ ਉਹ ਵੀ ਅੱਛੀ ਹੈ ਕੰਪਨੀ ਪ੍ਰੋਡਕਟ ਵੈਰਾ ਉਹਦੇ ਵੀ ਬੜੇ ਅਛ ਪੁੱਛਿਆ ਗਿਆ।
ਅੱਛਾ ਨਹੀਂ ਸੀ ਪੈਲੇ ਇੱਕ ਦੋ ਵਾਰ ਤੁਹਾਡੇ ਕੋਲ ਲਿਆ ਨਾ ਸਮਾਨ ਬਹੁਤ ਅੱਛਾ ਨਿਕਲਿਆ ਉਹ। ਔਨਲਾਈਨ ਵਧ
ਹਾਂਜੀ ਨਹੀਂ ਉਹ ਤਾਂ ਵਧੀਆ ਬਹੁਤ ਵਧੀਆ ਕੰਪਨੀ ਹਾਂ ਨਹੀਂ ਕੁਆਲ ਡਿਵਾਈਸਸ।
ਓਨਲਾਈਨ ਫਿਰ ਕੱਪੜਾ ਵਗੈਰਾ ਸਟਫ। ਫਿਰ ਕਿਵੇਂ ਪਤਾ ਲੱਗਦਾ ਹੈ ਫੇਰ। ਹੈਂ ਭੈਣਜੀ, ਮੈਂ ਕੇਹਾ ਓਨਲਾਈਨ ਜਿਵੇ ਤੁਸੀ ਕੱਪੜਾ ਵਗੈਰਾ ਦੇਖਣਾ ਹੁੰਦਾ ਤੇ ਮਲਬ ਕਿ ਸਟਫ ਵਗੈਰਾ ਕਿਵੇਂ ਪਤਾ ਲੱਗਦਾ ਫਿਰ?
ਕਰੋ ਤੇ, ਕਰੋ ਤਾਂ, ਟਾ
ਅੱਛਾ। ਅੱਛਾ-ਅੱਛਾ। ਹੈਲੋ। ਹੈਲੋ।
ਹਾਂਜੀ-ਹਾਂਜੀ ਆਵਾਜ ਤੋਡੀ ਬੜ੍ਹੀ ਸਲੋ ਆਂਦੀ ਵੀ ਐ।
ਹਾਂ, ਤੁਆਡੀ ਆਵਾਜ ਈ
ਸਿਗਨਲ ਇਸ਼ੂ ਆਂਦਾ ਮਨੂੰ ਲੱਗਦਾ।
ਘੱਟ ਹੋ ਗਈ ਸੀ।
ਅੱਛਾ-ਅੱਛਾ।
ਹਾਂਜੀ
ਹੁਣ ਸਈ ਆ ਰਈ ਐ? ਹੋਰ
ਹਾਂ ਹਮ ਹਾਂਜੀ ਹਾਂਜੀ ਸਹੀ ਆ ਓਦਾਂ ਹਾਂਜੀ ਹਾਂਜੀ!
ਹਾਂਜੀ ਆਵਾਜ਼ ਤੁਹਾਡੀ ਵਿੱਚ ਰੁਕ ਜਾਂਦੀ ਯੈ।
ਮੈਂ ਮੈਨੂੰ ਲੱਗਦਾ ਨੀਚੇ ਸੀ ਆਉਂਦੇ
ਹਮ
ਹੋਰ ਤੁਸੀਂ ਦੱਸੋ?
ਬਸ ਬਹੁਤ ਵਧੀਆ ਟਾਈਮ ਪਾਸ ਹੋ ਰਿਯਾ, ਓਸ ਮਾਲਕ ਦੇ ਹੁਕਮ ਵਿੱਚ।
ਹਾਂਜੀ! ਹਾਂਜੀ, ਸਭ ਵਧੀਆ। ਹੋਰ ਕੋਈ ਨੀ ਐਤਕੀ ਆਵਾਂਗੇ ਤੁਹਾਡੇ ਕੋਲ। ਕੋਈ ਸੂਟ ਵਗੈਰਾ ਸਟਿਚ ਕਰਾਵਾਂਗੀ। ਮੈਂ ਕੋਈ ਸੂਟ ਬੜੇ ਸੋਹਣੇ ਸਿੰਦੇ ਮੈਂ ਸੁਣਿਆ, ਥੋੜਾ ਡਿਜਾਇਨਰ ਡਿਜੂਨਰ ਸੂਟ ਸਆਵਾਂਗੇ।
ਹਾਂਜੀ ਹਾਂਜੀ, ਕੋਈ ਨੀ ਕਰਦਾਗੇ ਸਟਿਸ। ਕਰਦਾਂਗੇ ਤੁਹਾਡਾ ਆ ਸੂਟ।
ਹਾਂਜੀ, ਹਾਂ, ਤੁਹਾਡੇ ਉੱਥੇ ਇੱਕ ਭਾਜੀ ਵੀ ਹੈਗੇ ਨਾ, ਉਹ ਵੀ ਬੜੇ ਸੋਹਣੇ ਕੱਪੜੇ ਸੀਂਦੇ ਨੇ।
ਹਾਂਜੀ, ਹਾਂਜੀ, ਉਹਨਾਂ ਦਾ ਬੁਟੀਕ ਹੈ ਆਪਣਾ, ਹਾਂ ਬੁਟੀਕ ਹੈਗਾ ਉਹਨਾਂ ਦਾ ਆਪਣੇ ਉਹਨਾਂ ਦੇ ਅੱਗੇ ਲਾ ਤੇ ਦੇਣਾ ਟੇਲਰ ਵੀ ਲਾਏ ਦੇ ਉਹਨਾਂ ਨੇ ਅੱਗੇ ਤਿੰਨ ਚਾਰ।
ਹਾਂ ਉਹ ਬੜੇ ਸੋਹਣੇ ਕੱਪੜੇ ਮੈਂ ਸੁਣਿਆ ਸੀਂਦੇ ਨੇ, ਤੇ ਮੈ ਸੋਚਿਆ ਇਸ ਬਾਰ ਥੋੜਾ ਇੱਕ ਅੱਧਾ ਤੁਹਾਡੇ ਕੋਲ ਸੁਵਾ
ਹਾਂਜੀ, ਕੋਈ ਨੀ ਸੀ ਦਾਂਗੇ ਮੈਂ ਮੈਂ ਸੀਵਾਂਗੀ ਤੁਹਾਡੇ ਲਈ ਲੇਟ ਮਿਲੇਗਾ। ਹ ਹ ਮੈਂ ਹਫ਼ਤੇ ਚ ਮਸੇ ਏਕ ਸੂਟ ਕੱਢ ਪਾਉਦੀ ਹਾਂ, ਕਿਉਂਕਿ ਹੁਣ ਛੁੱਟੀਆਂ ਹੋ ਗਈਆਂ ਨੇ ਬੱਚਿਆਂ ਦਾ ਕੰਮ ਹੋ ਗਿਆ ਵਾਦ। ਬੱਚਿਆਂ ਦੀ ਫਰਮਾਇਸ਼ਾਂ ਹੀ ਨਹੀਂ ਪੂਰੀਆਂ ਹੁੰਦਿਆ ਕਦੀ ਸ਼ੇਕ ਬਣਾ ਦੋ ਕਦੀ ਕੁੱਛ
ਕੋਈ ਨੀ ਹੁਣ, ਮੈਂ ਤੁਹਾਡੇ ਕੋਲ ਸਵਾ ਕੇ ਜਾਣਾ ਹੀ ਹੇ, ਇੱਕ ਅਦਾ ਸੂਟ ਤਾਂ ਮੈਂ ਤੁਹਾਡੇ ਕੋਲ ਸਵਾਵਾਂਗੀ। ਬੀ ਇਕ ਤਰੀ ਬੜੀ ਤਾਰੀਫ਼ ਸੁਣੀ ਤੁਹਾਡੇ ਸੂਟ ਬਹੁਤ ਸੋਹਣੇ ਤੁਸੀਂ ਸੀਂਦੇ ਹੋ ਹਾਂ। ਮੈਂ ਕਿਹਾ ਇਸ ਵਾਰ ਮੈਂ ਸਵਾ ਕੇ ਜਾਵਾਂਗੀ, ਫਰਸ਼ੀ ਸਲਵਾਰ ਸਵਾਣੀ ਮੈਂ ਫਰਸੀ ਸਲਵਾਰ
ਅੱਛਾ ਅੱਛਾ, ਹਾਂ ਬਹੁਤ ਟ੍ਰੇਂਡ ਚੱਲ ਰਿਹਾ ਉਹਦਾ ਕੋਈ ਨੀ ਸੀ ਲਾਂਗੇ ਫਰਸੀ ਹਮ, ਚਲੋ ਠੀਕ ਹੈ। ਹਾਂਜੀ, ਸਤਿ ਸ੍ਰੀ ਅਕਾਲ। ਹਾਂ, ਠੀਕ ਹੈ, ਸਤਿ ਸ੍ਰੀ ਅਕਾਲ। ਹਾਂਜੀ।